ਕਟ ਕੇ ਰੱਖਣਾ। ਹੈਲੋ, ਹਾਂਜੀ। ਸਤਿ ਸ੍ਰੀ ਅਕਾਲ ਜੀ।
ਚੱਲੇ।
ਵਧੀਆ ਜੀ। ਹੋਰ ਸੁਣਾਓ ਤੁਸੀਂ, ਹਾਂਜੀ। ਮੈਂ ਬਸ ਹੁਣੇ ਖਾਧਾ। ਹਾਂਜੀ।
ਕੀ -ਕੀ ਬਣਾ ਸੀ ਅੱਜ।
ਮੈਂ ਅੱਜ ਕੜਾਈ ਪਨੀਰ ਬਣਾਇਆ ਸੀ। ਤੁਸੀਂ ਦੱਸੋ। ਤੁਸੀਂ
ਹਾਂਜੀ- ਹਾਂਜੀ ਖਾ ਲਿਆ ਜੀ, ਆਪਾਂ ਵੀ।
ਹੋਰ ਕੀ ਬਣਾਇਆ। ਤੁਸੀਂ ਕੀ ਖਾਂਦੇ ਹੋ।
ਪਨੀਰ ਦੀ ਭੁਰਜੀ ਖਾਧੀ ਨਾਲ ਰੋਟੀ।
ਅੱਛਾ ਅੱਛਾ ਅੱਛਾ ਠੀਕ ਹੈ ਹੋਰ। ਸੁਣਾਓ ਕਿੱਦਾਂ ਯਾਦ ਕੀਤਾ ਅੱਜ ਫਿਰ ਮੈਂ ਮੈਸੇਜ ਵੇਖਿਆ ਤੁਹਾਡਾ। ਤੁਸੀਂ ਲਿਖਿਆ ਹੋਇਆ ਸੀ ਫਰੀ ਹੋ। ਫੋਨ ਕਰਨਾ ਮੈਨੂੰ ਹਾਂਜੀ। ਹਾਂਜੀ।
ਔਨਲਾਈਨ ਸ਼ਾਪਿੰਗ ਹੈਗਾ ਕੇ ਔਫਲਾਈਨ।
ਹਾਂਜੀ।
ਉਹ ਔਨਲਾਈਨ ਸ਼ੋਪਿੰਗ ਕਰਨਾ ਸਾਰਾ ਹੈਗਾ ਕਿ ਆਫਲਾਈਨ।
ਦੋਨੋ ਹੀ ਆਪਣੀ ਆਪਣੀ ਜਗ੍ਹਾ ਠੀਕ ਨੇ।
ਹੈਲੋ।
ਮੈਂ ਕਹਿ ਰਹੀ ਹਾਂ ਦੋਨੋ ਹੀ ਆਪਣੀ ਆਪਣੀ ਜਗ੍ਹਾ। ਠੀਕ ਨੇ ਦੋਨੋ ਹੀ ਆਪਣੀ ਆਪਣੀ ਜਗ੍ਹਾ ਤੇ ਠੀਕ ਨੇ। ਹਾਂਜੀ ਬਸ ਇਹ ਹੁੰਦਾ ਵੀ ਅਗਰ ਓਨਲਾਈਨ ਕਰ ਰਹੇ ਹੋ। ਤੁਸੀਂ ਨਹੀਂ ਤੁਸੀਂ ਅੱਛੀ ਵਾਲੀ ਐਪ ਤੋਂ ਕਰੋ ਜਿਵੇਂ ਮ ਮਿੰਤਰਾ ਮੰਨੀ ਹੋਈ ਐਪ ਹੈਗੀ ਏ ਮਿੰਤਰਾ ਹੋ। ਐਮਾਜੋਨ ਹੋ ਗਿਆ ਫਲਿਪਕਾਰਟ ਛੋ ਜਿਹੜੀ ਇੰਸਟਾਗ੍ਰਾਮ ਤੇ ਦਿਖਾਉਂਦੇ ਨੇ ਐਡਾਂ ਵਗ਼ੈਰਾ। ਵਗੈਰਾ ਉਹਨਾਂ ਤੋਂ ਨਾ ਕਰੋ। ਕੈਸ਼ ਓਨ ਡਿਲੀਵਰੀ ਕਰੋ ਤੁਸੀਂ ਸਮਾਨ ਵਧੀਆ ਲੱਗੇ ਤੇ ਰੱਖ। ਥੋੜਾ ਨਾਲੋਂ ਨਾਲ ਤੁਸੀਂ ਰਿਟਰਨ ਪੋਲਿਸੀ ਤੇ ਕਰਦੋ ਨਾਲੇ ਮੈਂ ਜਿਆਦਾਤਰ ਰਿਟਰਨ ਪੋਲ। ਕਿਸੇ ਵਾਲੀ ਮਤਲਬ ਕਿ ਚੀਜ਼ਾਂ ਮੰਗਵਾਉਂਣੀਆ। ਵੀ ਚਲੋ ਨਾ ਪਸੰਦ ਆਏ ਕੱਲ ਨੂੰ ਬੰਦਾ ਵਾਪਸੀ ਤਾਂ ਕਰ ਸਕਦਾ ਹੈ ਨਾ ਹਾਂਜੀ ਕਿਉਂਕਿ ਉਹ।
ਇੰਸਟਾਗ੍ਰਾਮ ਤੇ ਮੰਗਵਾਇਆ ਸੀ ਆਪਾਂ ਇੱਕ ਵਾਰ। ਤੇ ਉਸਦੇ ਵਿੱਚ ਨਾ ਆਪਾਂ ਅਠਾਰਾਂ ਸੌ ਰੁਪਏ ਪੇਡ ਕੀਤੇ ਸੀ। ਤੇ ਕੱਪੜੇ ਮੰਗਵਾਏ ਸੀ ਤੇ ਆ ਗਏ ਪਰਦੇ।
ਅੱਛਾ ਫੇਰ?
ਸੀ ਜਿਆਦਾ। ਨਹੀਂ ਨਹੀਂ ਉਸ ਟਾਈਮ ਖੁਸ਼ੀ ਹੋਰ ਰਹੀ ਸੀ ਕੱਪੜੇ ਆ ਗਏ ਨੇ ਸਸਤੇ ਵੇਖਿਆ ਪਰਦੇ। ਖੋੱਲ ਗਏ ਨੇ ਪੰਜ।
ਅੱਛਾ ਤੇ ਫੇਰ ਪਰਦੇ ਯੂਜ ਕਰ ਲਏ।
ਨਹੀਂ ਹਾਂ ਉਹ ਤੇ ਕਰ ਲਏ ਨੇ ਹੁਣ ਕਰਨਾ ਕੀ ਸੀ ਫੇਰ। ਵਾਪਸੀ ਤਾਂ ਹੋ ਨੀ ਰਹੇ ਕੰਪਲੇਂਨ ਕੀਤੀ ਉਹ ਰਿਟਰਨ ਹੋ ਗਈ ਕੰਪਲੇਂਨ।
ਹਾਂ ਉਹ ਜਿਹੜੀਆਂ ਐਵੇਂ ਵਾਲੀ ਐਪਾਂ ਹੁੰਦੇ ਨੇ ਨਾ ਇੰਸਟਾਗ੍ਰਾਮ। ਵਾਲੀਆਂ ਐਵੇਂ ਹੁੰਦੀਆਂ ਨੇ ਫੇਰ ਬਾਅਦ ਚੋਂ ਬੰਦਾ ਰਿਸਪੋਂਸ ਨਹੀਂ ਕਰਦਾ ਬਸ ਇੱਕ ਟਾਈਮ ਤੇ। ਚਲੋ ਇੱਕ ਬੰਦੇ ਨੂੰ ਪਾਗਲ ਬਣਾਤਾ ਹੈ ਤੇ ਏਦਾਂ ਕਰਲੋ ਤੁਸੀਂ।
ਜਿਹੜਾ ਡਿਲੀਵਰੀ ਕਰਨ ਆਇਆ ਸੀ ਉਹਨੂੰ ਫੋਨ ਕੀਤਾ ਉਹ। ਕਹਿੰਦਾ ਭਾਈ ਮੇਰਾ ਤਾਂ ਕੁਛ ਨੀ ਹੈਗਾ ਮੈਂ ਤਾਂ ਡਿਲੀਵਰੀ ਕਰਦਾ ਜੋ ਪਿੱਛੋਂ ਕੰਪਨੀ। ਉਹਨਾਂ ਤੋਂ ਗੁਰੂ ਉਹਨਾਂ ਨੂੰ ਕੀਕਿਹਾ ਆਪਾਂ ਹੁਣ।
ਹਮ ਕਿਉਂਕਿ ਉਹਨਾਂ ਦੇ ਪਰਸਨਲ ਥੋੜੀ ਡਿਲੀਵਰੀ ਬੋਏ ਨੇ ਉਹ। ਉਹ ਤੇ ਦੇਖੋ ਜਿੱਥੇ ਆਏਗਾ ਪੈਕੇਜ ਉਵੇਂ ਹੋਏਗਾ।
ਹਾਂ
ਇਹ ਤੇ ਛੋਟੀ ਮੋਟੀ ਕੰਪਨੀਆਂ ਖੋਲ ਲੈਂਦੇ ਨੇ ਵੀ ਓਨਲਾਈਨ ਵਾਸਤੇ। ਤੇ ਏਦਾਂ ਲੋਕਾਂ ਨੂੰ ਬਸ ਪਾਗਲ ਬਣਾਉਂਦੇ ਨੇ ਪੈਸਾ ਹਾਂ ਬਸ। ਹੋਰ ਕਈ ਐਪ ਦਾ ਤੇ ਬਿਨਾਂ ਸੀਓਡੀ ਤੋਂ ਕੋਈ ਉਹ ਹੀ ਨਹੀਂ ਹੁੰਦਾ ਓਡਰ। ਕਹਿੰਦੇ ਨੇ ਪੇਮੈਂਟ ਪਹਿਲੇ ਕਰੋ ਜੀ। ਹੈਂ ਜੇ ਫਿਰ ਚੀਜ਼ ਜ਼ਿਆਦਾ ਪਸੰਦ ਆ ਰਹੀ ਹੋਏ ਬੰਦਾ ਕਹਿੰਦਾ ਚਲੋ ਕਰ। ਲੈਂਦੇ ਹਾਂ ਅਸੀਂ। ਪਰ ਚੀਜ਼ ਫੇਰ ਕਈ ਵਾਰੀ ਸਹੀ ਵੀ ਨਹੀਂ ਆਉਂਦੀ। ਹਾਂਜੀ ਬਸ ਆਹੀ ਚੀਜ਼ ਹੈਗੀ ਆ। ਆਪਣਾ ਸੋਚ ਸਮਝ ਕੇ ਜੋ ਵੀ ਮੰਗਵਾਉਣਾ ਮੰਗਵਾਓ ਖਾਸ ਕਰਕੇ ਤੇ ਇਲੈਕਟ੍ਰੋਨਿਕ ਚੀਜ਼ਾਂ ਤੇ। ਕਦੇ ਵੀ ਨਾ ਮੰਗਵਾਓ ਹਾਂਜੀ। ਹੋਰ ਕੀ ਮੈਂ ਮੰਗਵਾਉਂਦੀ ਰਹਿਦੀ ਮੈਂ ਆਪਣੇ ਸਕਿਨ ਕੇਅਰ ਦੇ ਪ੍ਰੋਡਕਟ ਵਗੈਰਾ ਨਾ ਹਾਂਜੀ ਹਾਂ ਹੁਣ ਅੱਜ ਹੀ ਮੈਂ ਰੀਸੈਂਟ
ਤੁਨੂੰ ਮੰਨਨੇ ਹੁੰਨੇ ਆ
ਨਹੀਂ ਨਹੀਂ ਮੈਂ ਨਾਇਕਾ ਤੋਂ ਮੰਗਵਾਉਦੀ ਹਾਂ ਕੱਪੜੇ ਵਗੈਰਾ ਨਾਇਕਾ ਫੈਸ਼ਨ ਹੁਣ ਅੱਜ ਮੈਂ ਫਲਿਪਕਾਰਟ ਤੋਂ ਦੋ ਕੁੜਤੀਆਂ ਔਡਰ ਕੀਤੀਆਂ ਨੇ
ਅੱਛਾ ਜੀ ਅੱਛਾ ਜੀ ਹਾਂ ਉਹ ਫਿਰ ਚੜ ਰਹੇ ਹੁੰਦੇ ਨੇ ਹਾਂ ਠੀਕ ਹੈਗਾ ਬੰਦਾ ਬੰ ਬੰਦਾ ਵੇਖ ਕੇ ਤੇ ਲੈ ਲੈਂਦਾ ਦਾ ਚੀਜ਼
ਹਾਂ ਕੈਸ਼ ਨ ਡਿਲੀਵਰੀ ਮੰਗਵਾਈ ਉੱਥੇ ਲਿਖਿਆ ਹੋਇਆ ਇਹਨਾਂ ਨੇ ਪੋਲ ਵੀ ਆਪ ਡਿਲੀਵਰੀ ਬੋਏ ਕੇ ਸਾਮਨੇ ਹਾਂ ਆਪਣਾ ਚੈੱਕ ਕਰਕੇ ਨਾਲੋਂ ਨਾਲ ਵੇਖ ਕੇ ਦੇਖ ਲਾਂਗੇ ਸਹੀ ਲੱਗੇਗਾ ਤੇ ਰੱਖ ਲਾਂਗੇ ਨਹੀਂ ਤੇ ਨਾਲੋਂ ਨਾਲ ਰਿਟਰਨ ਪਾ ਦਾਂਗੇ ਹਾਂਜੀ ਹਾਂ ਰਿਟਰਨ ਪੋਲਿਸੀ ਉਹਦੇ ਵਿੱਚ ਆਪਣਾ ਫਟਾਫਟ ਜੋ ਉਹ ਨਾਲੋਂ ਨਾਲ ਕਰਲੋ ਤੁਸੀਂ ਨਾ ਨਾ ਨਾ ਫਰਿਜ ਵਗੈਰਾ ਨਹੀਂੀ ਹੋਗਾ ਦੱਸਾਂ ਕਿ ਇਲੈਕਟ੍ਰੋਨਿਕ ਚੀਜ਼ਾਂ ਨੇ ਮੋਡਲ ਵਾਈਜ਼ ਹੁਣ ਤਾਂ ਤੁਸੀਂ ਓਨਲਾਈਨ ਦੇਖੋ ਕੋਈ ਮੋਡਲ ਹੋਰ ਠੀਕ ਹੈਏ ਪਰ ਉਹ ਤੁਹਾਨੂੰ ਭੇਜ ਦੇਣ ਕੋਈ ਹੋਰ ਕਲਰ ਤੁਸੀਂ ਕੋਈ ਹੋਰ ਵੇਖੋ ਉਹ ਭੇਜ ਦੇਣ ਕੋਈ ਹੋਰ ਠੀਕ ਏ ਕਬਡ ਅ ੱਧਰ ਤੇ ਘੱਟ ਹੋਣ ਉਹ ਤੋਂ ਜ਼ਿਆਦਾ ਵਾਲਾ ਭੇਦਨ ਠੀਕ ਹੈ ਨਾ ਹੁਣ ਅਸੀਂ ਹੁਣ ਜੋਬ ਤੋਂ ਜਾਵਾਂਗੇ ਆਪਣੇ ਆਪਣੇ ਘਰ ਦੀ ਜਗ੍ਹਾ ਤੇ ਹੀ ਹਿਸਾਬ ਨਾਲ ਅਸੀਂ ਚੀਜ਼ ਲੈਦੇ ਹਾਂ ਵੀ ਇੰਨੇ ਫੁੱਟ ਲੈਣੀ ਹੈ ਇੰਨੀ ਛੋਟੀ ਇੰਨੀ ਲੰਬੀ ਹਨਾ ਵੀ ਉਹ ਪੂਰਾ ਅਸੀਂ ਮੇਜਰਮੈਂਟ ਕਰ ਸਕਦੇ ਹ ਐਲਈ ਡੀ ਹੋ ਗਈ ਅਲਮਾਰੀ ਹੋ ਗ ਫਰਿਜ ਹੋ ਗਿਆ ਕੂਲਰ ਹੋ ਗਿਆ ਹਨਾ ਵੀ ਤੇ ਇਹ ਚੀਜ਼ਾਂ ਤੁਸੀਂ ਆਪਣਾ ਸਟੋਰ ਇੰਨੇ ਵੱਡੇ ਵੱਡੇ ਸਟੋਰ ਅੱਜ ਕੋਲ ਖੁੱਲੇ ਹੋਏ ਨੇ ਨਾਲੇ ਵਧੀਆ ਕੂਪਨ ਵਾਲੇ ਵੀ ਦੇ ਦਿੰਦੇ ਨੇ ਵਧੀਆ ਕੂਪਨ ਲਗਾ ਦਿੰਦੇ ਨੇ ਹਾਂਜੀ ਆਪਣਾ ਉਹਵੇ ਮੰਗ
ਮਤਲਬ ਕਿ ਕੱਪੜੇ ਵਗੈਰਾ ਹੀ ਮੰਗਵਾ ਸਕਦੇ ਫਾਇਦਾ ਹੈਗਾ ਉਹਦੇ ਵਿੱਚ
ਹਾਂ ਕੱਪੜੇ ਮੰਗਵਾ ਲੋੋ ਤੁਸੀਂ ਆਪਣੇ ਟੋਏਜ਼ ਮੰਗਵਾ ਓਹ ਘਰ ਦੀਆਂ ਛੋਟੀ ਮੋਟੀ ਸੀਨਰੀਜ਼ ਵਗੈਰਾ ਸ਼ੋਪੀਸ ਵਗੈਰਾ ਮੰਗਵਾ ਲੋ
ਹਾਂਜੀ ਬਾਕੀ ਮੈਂ ਤਾਂ ਕੱਪੜੇ ਬਜ਼ਾਰਾ ਤਾਂ ਜਿਵੇਂ ਅਨਸਟਿਚ ਸੂਟ ਤੇ ਬਾਜ਼ਾਰੋਂ ਹੀ ਲੈਣਾ ਔਨਲਾਈਨ ਤੇ ਅੱਜ ਹੀ ਮੈਂ ਮੰਗਵਾਈਆ ਜੋ ਕਿ ਮੈਨੂੰ ਇਧਰੋਂ ਪਸੰਦ ਨੀ ਆ ਰਹੀਆਂ ਸੀ ਮੈਨੂੰ ਠੀਕ ਠੀਕ ਜੀ ਚਾਹੀਦੀਆਂ ਸੀ ਤੇ ਫੇਿਰ ਮੈਂ ਫਲਿੱਪ ਘਰ ਆਂ ਨੇ ਆਪਣਾ ਪੂਰਾ ਦੇਖ ਦੂਖ ਕੇ ਹਨਾ ਹਾਂਜੀ
ਮਤਲਬ ਇਲੈਕਟਰੋਨਿਕ ਚੀਜ਼ਾਂ ਮੰਗਾਉਣ ਦਾ ਫਾਇਦਾ ਨਹੀਂ
ਨਹੀਂ ਨਹੀਂ ਨਹੀਂ ਨਹੀਂ ਵੀਰ ਜੀ ਤੁਸੀਂ ਬਿਲਕੁਲ ਲ ਵੀ ਨਾ ਮੰਗਵਾਉਣਾ ਇਲੈਕਟ੍ਰੋਨਿਕ ਚੀਜ਼ਾਂ ਦਾ ਨਾ ਭਰੋਸਾ ਨਹੀਂੀ ਕਰ ਸਕਦੇ ਅਸੀਂ
ਹ ਆਪਹੀ ਤਾਂ ਉਹੀ ਤਾਂ ਗੱਲ ਹੈਗੀ ਹੈ ਦਿੱਲੀ ਵਰਗੇ ਸ਼ਹਿਰਾਂ ਚ ਚੱਲਦਾ ਹੈਗਾ ਕਿਉਂਕਿ ਉੱਧਰ ਤਾਂ ਫਿਰ
ਹਾਂ ਉਹ ਵੱਡੇ ਸ਼ਹਿਰ ਨਾਲੇ ਉੱਥੇ ਦੋ ਨੰਬਰ ਦੇ ਵੀ ਕੰਮ ਬੜੇ ਨੇ ਹੁਣ ਤੁਸੀਂ ਠੀਕ ਉੱਥੇ ਡੁਪਲੀਕੇਸੀ ਵੀ ਬਹੁਤ ਹੈ ਲੋਕ ਕਿ ਨਲੇ ਲਲੇ ਵੀ ਲੈਂਦੇ ਨੇ ਦੇਸੀ ਚੀਜ਼ਾਂ ਹੁਣ ਸਾਡੇ ਵਰਗਾ ਬੰਦਾ ਕਹਿੰਦਾ ਏ ਕਿ ਹਾਂ ਅਸੀਂ ਵ ਵਧੀਆ ਚੀਜ਼ ਲਈਏ ਹੈਂ ਕੰਪਨੀ ਦੀ ਲਈਏ ਔਰ ਗਰੰਟੀ ਵਰੰਟੀ ਪੂਰੀ ਚੈੱਕ ਕਰ ਲਈ ਔਨਲਾਈਨ ਕੀ ਪਤਾ ਵਾਰੰਟੀ ਕਿਸੇ ਹੋਰ ਲਿਖੀ ਹੋਏ ਉਹ ਫੋਨ ਨਾ ਚੱਕਣ ਕੋਈ ਦਿੱਕਤ ਆ ਜਾੇ ਤੇ
ਵੱਡੇ ਸ਼ਹਿਰਾਂ ਚ ਲੋਕੀ ਬਾਹਰ ਨਿਕਲਣ ਨੂੰ ਖੁਸ਼ ਕਿੱਧਰ ਹੈਗੇ ਬਸ ਘਰ ਬੈਠੇ ਸਮਾਨ ਮੰਵਾਾਲੋ
ਠੀਕ ਏ ਅੰਦਰ ਤੁਹਾਡੀ ਮਸ਼ੀਨਰੀ ਕੁਛ ਹੋ ਰੇ ਉੱਪਰ ਅੱ ਲੱਗਿਆ ਸੈਮਸੰਗ ਦਾ ਐਵੇਂ ਵੀ ਕੰਮ ਹੁੰਦਾ ਏ ਹਾਂਜੀ, ਇਹ ਤਾਂ ਚੀਜ਼ ਵੇਖੋ ਵੇਖ ਕਰਕੇ ਅਪਨਾ ਦੇਖ ਦੇਖਨਾ ਚਾਹੀਦਾ ਏ ਤੁਸੀਂ ਕੀ ਮੰਗਵਾਨੇ ਫਰਿਜ ਸੋਚ ਰਹੇ ਸੀ? ਤੁਸੀਂ ਫਰਿਜ ਸੋਚਦੇ ਪੇ ਸੀ
ਹਾਂਜੀ
ਤੁਸੀਂ ਕੀ ਸੋਚ ਰਹੇ ਸੀ ਮੰਗਵਾਣ ਵਾਸਤੇ
ਏਸੀ ਸੋਚਦੇ ਸੀ ਵੈਸੇ
ਅੱਛਾ ਅੱਛਾ ਨਹੀਂ ਭਾਜੀ ਤੁਸੀਂ ਏਸੀ ਦੇਖੋ ਵੱਡੀ ਚੀਜ਼ ਦੇਖੋ ਇੰਨੇ ਇੰਨੇ ਪੈਹੇ ਲੱਗ ਜਾਂਦੇ ਨੇ ਸੱਠ ਸੱਤਰ ਹਜ਼ਾਰ ਰੁਪਏ ਲਗਾਨਾ ਤੇ ਬੰਦਾ ਦੁਕਾਨ ਤੇ ਜਾ ਕੇ ਲਗਵਾਏ ਕਿਸ਼ਤਾਂ ਬਨ ਲੈਂਦਾ ਬੰਦਾ ਚਲੋ ਤੁਸੀਂ ਹੁ ਜ ਲੈ ਸਕਦੇ ਈ ਐਮ ਹੁਣ ਤੇ ਜਿਵੇਂ ਬਜਾਜ ਕਾਰਡ ਵੀ ਜੀਰੋ ਪਰਸੈਂਟ ਈ ਐਮ ਆਈ ਬਸ ਬਨਾਣ ਦੇ ਪੈਸੇ ਲੱਗਦੇ ਨੇ ਪੰਜ ਸਾਢੇ ਪੰਜ ਸੌ ਰੁਪਏ
ਹਾਂਜੀ, ਤਾਂ ਜੇ ਆਪਾਂ ਫੇਰ ਦੋ ਚਾਰ ਬੰਦਾ ਸਲਾਹ ਕੀਤੀ ਤੇ ਉਹ ਕਹਿ ਰਿਹੇ ਵੈਸੇ ਤੇ ਫਾਇਦਾ ਨੀ ਹੈਗਾ ਇਧਰ
ਹਾਂ ਨਹੀਂ ਹੈ ਫਾਇਦਾ ਹਾਂ ਇੱਕੋ ਗੱਲ ਈ ਪੈਂਦੀ ਏ ਫਾਇਦਾ ਨੀ ਹੈ, ਹਾਂ ਆਖੋ ਕਿ ਸਮਾਨ ਲਵੋ ਪੂਰੀ ਤਸੱਲੀ ਕਰਕੇ ਕੇ ਲਵੋ ਦੋ ਚਾਰ ਦੁਕਾਨਾਂ ਘੁੰਮ ਫਿਰ ਕੇ ਲਵੋ ਹਾਂ, ਅਪਨਾ ਦੋ ਚਾਰ ਦੁਕਾਨਾਂ ਘੁੰਮ ਫਿਰ ਕੇ ਰੇਟ ਰੂਟ ਜਾਨ ਕੇ ਹ ਫਿਰ ਬੰਦਾ ਐਵੇਂ ਲੈਂਦਾ ਐਵੇਂ ਸਾਰੇ ਕਰਨ ਲੱਗ ਜਾਂਦੇ ਤਾਂ ਦੁਕਾਨਾਂ ਬੰਦ ਨਾ ਉਹ ਜਾ ਇੰਨੇ ਵੱਡੇ ਡੇ ਡੇ ਸ਼ੋਰੂਮ ਖੁੱਲੇ ਹੋਏ ਨੇ ਲੋਕੀ ਬੰਦ ਨਾ ਕਰਕੇ ਬੈ ਜਾਨ ਇਹਨਾਂ ਦਾ ਕੰਮ ਠੱਪ ਭੋਜਣ ਗਿਆ ਐਵੇਂ
ਹਾਂਜੀ, ਓਨਲਾਈਨ ਨੇ ਤਾਂ ਲੋਕਾਂ ਦਾ ਬੜਾ ਕੰਮ ਛੀਨ ਵੀ ਲੀ ਤਾਂ ਹੀ ਤੇ ਸਵਾਰ ਵੀ ਦਿੱਤਾ ਏ, ਹਾਂ। ਹਾਂਜੀ ਹਾਂਜੀ, ਹੋਰ ਘਰੇ ਸਭ ਠੀਕ
ਹਾਂਜੀ ਹਾਂਜੀ ਤੁਹਾਡੇ
ਹਾਂਜੀ, ਸਭ ਵਧੀਆ ਜੀ, ਵਧੀਆ ਗਰਮੀ ਵੀ
ਆਦਤ, ਬੜੀ ਗਰਮੀ ਇੱਕ ਲਾਈਟ ਬੜਾ ਪਰੇਛਾਨ ਕਰਦੀ ਹੁਣ ਫੇਰ ਚਲੀ ਗਈ ਏ ਕੱਲ ਰਾਤੀ ਗਈ ਸੀ। ਤਿੰਨ ਚਾਰ ਤਿੰਨ ਵਜੇ ਆਈ ਆ ਹੁਣ ਫੇਰ ਭੱਜ ਗਈਏ
ਤੇ ਹੈ ਸੋਨ ਵੜੋ, ਲਾਈਟ ਚਲੀ ਜਾਂਦੀ ਫਿਰ ਗੁੱਸਾ ਆਂਦਾ ਕੀ ਕਰੇ ਬੰਦਾ, ਨਾ ਗਰਮੀ ਏਨੀ ਪੈਂਦੀ
ਆ, ਗਲੀ ਚ ਘੁੰਮ ਰਿਹਾ ਹੋਰ ਕੀ ਕਰੀਏ
ਹਾਂ, ਫੋਨ ਚਲਾਈ ਜਾਓ ਸੋਸ਼ਲ ਮੀਡੀਆ ਵੇਖੀ ਜਾੳ। ਔਨਲਾਈਨ ਸਭ ਕੁੱਛ ਹੈ, ਘਰ ਬੈਠੇ ਇਥੇ ਬੈਠੇ ਸਾਰਿਆਂ ਨੂੰ ਵੇਖਦੇ ਰਹੋ। ਫਾਇਦਾ ਤੇ ਹੈਗਾ ਔਨਲਾਈਨ ਚੀਜ਼ਾਂ ਦਾ, ਨੁਕਸਾਨ ਵੀ ਬਹੁਤ ਹੈ। ਹੈਲੋ ਹੈਲੋ ਹਾਂਜੀ, ਮੈਂ ਕਿਹਾ ਫਾਇਦਾ ਤੇ ਹੈਗਾ ਔਨਲਾਈਨ ਦਾ ਪਰ ਨੁਕਸਾਨ ਵੀ ਏ ਤੁਸੀਂ ਅਪਨਾ ਤਸੱਲੀ ਕਰਕੇ, ਹਾਂ ਸ਼ੋਪ ਤੇ ਜਾ ਕੇ ਆਪਨਾ
ਦੇਖਿਆਂ ਔਫਲਾਇਨ ਜ਼ਿਆਦਾ ਬੈਟਰ ਹੈਗਾ।
ਹਾਂ ਤੇ ਉਹ ਵੀਰ ਜੀ ਤੁਸੀਂ ਔਫਲਾਈਨ ਹੀ ਲਵੋ
ਅੱਛਾ ਅੱਛਾ
ਹਾਂਜੀ-ਹਾਂਜੀ, ਐਵੇਂ ਕੀ ਫਾਇਦਾ ਪੈਸੇ ਲਗਾਓ ਰਕਮਾਂ ਦੀ ਚੀਜ਼ ਹੁਨ ਦੀ ਏ ਇੱਕ ਵਾਰੀ ਨਾਲੇ ਚੀਜ਼ ਬਨਦੀ ਹੈ ਐਵੇਂ ਦੀਆਂ ਤੇ, ਹੇਨਾ ਵੀ ਕੋਈ ਚਾਰ ਦਿਨ ਤੇ ਚੱਲ ਚੱਲਣੀ ਨੀ ਸਾਲੋ ਸਾਲ ਚੀਜ਼ ਚੱਲਣੀ ਏ, ਤੇ ਬੰਦਾ ਥੋੜੇ ਪੈਸੇ ਲਗਾ ਕੇ ਹੀ ਅਪਨਾ, ਤਸੱਲੀ ਨਾਲ ਚੀਜ਼ ਲੈਂਦਾ ਏ
ਹਾਂ, ਤਸੱਲੀ ਨਾਲ
ਹਾਂ, ਹਮ, ਬਸ ਵਧੀਆ ਜੀ। ਤੁਸੀ ਸੁਣਾਓ, ਹੋਰ ਤਾਂ ਸਭ ਵਧੀਆ, ਹਾਂ ਲੰਗ ਕਰਾਣਾ ਹੀ ਪੈਣਾ ਕੀ ਕਰੀਏ, ਹਾਂਜੀ, ਗਰਮੀ ਹੈ। ਸਾਰਨੀ ਤੇ ਪੈਣੀ, ਹੁਣ ਕੀ ਕਰ ਸਕਦੇ ਆ, ਕਿਧਰੇ ਜਾ ਤਾਂ ਸਕਦੇ ਨੀ, ਜਾਈਏ ਵੀ ਤੇ ਕਿਧਰੇ ਘਰ ਹੀ ਆਉਣਾ ਵਾਪਸੀ
ਹਾਂ ਜਾਣਾ ਕਿੱਧਰ ਹੈਗਾ ਘੁੰਮ ਫਿਰ ਕੇ ਫਿਰ ਘਰ ਹੀ ਆਣਾ ਪਏਗਾ
ਹੋਰ ਬੰਦਾ ਦੋ ਚਾਰ ਦਿਨ ਬਾਹਰ ਗੁਜ਼ਾਰ ਲਏਗਾ ਆ ਜਾ ਕੇ ਫਿਰ
ਹਾਂ, ਆਣਾ ਤਾਂ ਘਰ ਹੀ ਪਵੇਗਾ ਚਾਹੇ ਵੀਹ ਦਿਨ ਲਾਇਆ ਹੋ, ਪੱਚੀ ਦਿਨ ਲਾਇਆ ਹੋ।
ਹਾਂ, ਔਰ-ਔਰ ਸਕੂਨ ਵੀ ਗਾ ਰਿਹਾ ਕੀ ਮਿਲੇਗਾ ਆਪਣਾ, ਹੰਨਾ, ਹਾਂਜੀ ਸਭ ਤੋਂ ਵੱਧ ਇਹ ਸਹੀ ਗੱਲ ਹੈ। ਹਾਂਜੀ, ਹੋਰ ਕੁਛ, ਹੋਰ ਸੁਣਾਓ ਕੁਛ ਨਵੀ ਤਾਜੀ
ਬਸ ਯਾਰ ਹੁਣ ਤੇ ਗਰਮੀ ਲੱਗ ਰਹੀ ਹੈ, ਬਸ ਲੈਟ ਆ ਜਾਵੇ ਹਾਂਜੀ ਹਾਂ, ਉਹੀ ਗੱਲ ਨਾ, ਸੱਚ, ਹਾਂਜੀ ਹਾਂਜੀ। ਸਹੀ ਗੱਲ ਹੈ, ਠੀਕ ਹੈ, ਠੀਕ ਹੈ ਜੀ ਸਤਿ ਸ੍ਰੀ ਅਕਾਲ
ਭੈਣਜੀ ਸਤਿ ਸ੍ਰੀ ਆਕਾਲ
ਪਲੇਟ ਤਾਂ ਮੇਰੇ ਹਿਸਾਬ ਨਾਲ ਦੀ ਦਹੀਂ